ਹੈਲੋ ਹੈਲੋ ਹੈਲੋ ਅਵਾਜ਼ ਨਹੀਂ ਆ ਰਹੀ ਹੈਲੋ ਹੈਲੋ ਹੈਲੋ ਆਵਾਜ਼ ਆ ਰਹੀ ਹੈ ਆਵਾਜ਼ ਨੀ ਆ ਰਹੀ ਬਿਲਕੁਲ ਵੀ ਹੈਲੋ ਹੈਲੋ
ਹੈਲੋ ਹੈਲੋ
ਹੈਲੋ ਹਾਂਜੀ ਹਾਂਜੀ ਹਾਂਜੀ ਆ ਗਈ ਆ ਆਵਾਜ਼ ਆ ਗਈ ਹੋਰ ਆ ਰਹੀ ਹੈ ਤੁਹਾਨੂੰ ਆਵਾਜ਼ ਸਤਿ ਸ਼੍ਰੀ ਅਕਾਲ ਕਾਲ ਸਤਿ ਸ਼੍ਰੀ ਅਕਾਲ ਜੀ ਹੋਰ
ਮੈਨੂੰ ਆਵਾਜ਼ ਤੁਹਾਡੇ ਬਸ ਵਧੀਆ ਵਧੀਆ ਤੁਸੀ ਸੁਣਾਓ
ਬਸ ਮੈਂ ਵੀ ਵਧੀਆ ਹੋਰ ਕੀ ਕਰਦੇ
ਬਸ ਬੈਠੇ ਸੀ ਥੋੜਾ ਜੇ ਘਰੋਂ ਰਿਹਾ ਸੀ ਤੇ ਮੈਂ ਨਾਲ ਹੀ ਤੁਹਾਡਾ ਫੋਨ ਆ ਗਿਆ ਹੂੰ
ਵੀ ਤੁਹਾਡੇ ਨਾਲ ਵੀ ਚਲੋ ਕਰਦੀ ਹਾਂ ਅੱਜ ਫੋਨ ਕਰਦੀ ਹ ਤੇ ਹਾਂਜੀ ਹੋਰ ਹੋਰ ਸੁਣਾਓ ਮੈਂ ਇਸ ਕਰਕੇ ਫੋਨ ਕਰ ਰਹੀ ਸੀ ਮੈਂ ਇਸ ਕਰਕੇ ਫੋਨ ਕਰ ਰਹੀ ਸੀ ਤੁਹਾ ਹ ਕਿ ਅੱਜ ਸ਼ੋਪਿੰਗ 'ਤੇ ਚੱਲਦੇ ਹਾਂ ਸ਼ੋਪਿੰਗ 'ਤੇ ਚੱਲੋਗੇ ਮੇਰੇ ਨਾਲ
ਹਾਂ ਚਲੋ ਚਲੋ
ਠੀਕ ਹੈ ਮੈਂ ਕਿਹਾ ਚਲੋ ਛੁੱਟੀਆਂ ਹਾਂ ਛੁੱਟੀਆਂ ਹੋ ਗਈ ਦੀਆਂ ਤੇ ਬੱਚੇ ਨਾਨੀ ਹਾਊਸ ਜਾਏ ਅਤੇ ਫ ਸ਼ੋਪਿੰਗ ਕਰ ਰਹੇ ਨੇ ਆ ਮੈਂ ਫਿਰ ਸੋਚਿਆ ਕੱਲੀ ਉੱਥੇ ਜਾਵਾਂ ਤੁਹਾਨੂੰ ਨਾਲ ਲੈ ਜਾਂ
ਨਹੀਂ ਨਹੀਂ ਚਲੋ ਚਲ ਦੱਸੋ ਉਥੇ ਮਿਲੋਗੇ ਕਿਵੇਂ ਮਿਲੋਗੇ? ਓਨਲਾਈਨ ਸ਼ੋਪਿੰਗ ਨਹੀਂ ਕਰਦੇ ਤੁਸੀਂ
ਹਾਂ ਫਿਰ ਐਹ ਹੋ ਜਾਂਦਾ ਨਾ ਕਿ ਬੱਚਿਆਂ ਦਾ ਥੋੜਾ ਸਾਈਜ਼ ਹੋ ਜਾਂਦਾ ਐ ਕਈ ਵਾਰ ਛੋਟੇ-ਵੱਡੇ ਆ ਜਾਂਦੇ ਨੇ, ਫਿਰ ਵਾਪਿਸ ਕਰੋ ਰਿਟਰਨ ਕਰੋ ਤੇ ਇਸ ਕਰਕੇ ਨਾ ਮੈਂ ਕਿ ਬਸ ਜਾ ਕੇ ਲੈ ਆਓ ਬਜ਼ਾਰ ਗਈ, ਠੀਕ ਐ ਅਪਣੀ ਪਸੰਦ ਦਾ ਵੀ ਥੋੜਾ ਦੇਖ ਕੇ ਵੀ ਸਈ ਲੱਗਦਾ ਐ ਤੇ ਬੱਚ ਬੱਚੇਆਂ ਦੇ ਈ ਲਿਆਣੇ ਆ ਕੱਪੜੇ ਕੁਪੜੇ। ਮੈਂ ਕੇਆ ਚਲੋ ਤੋਆਨੂੰ ਨਾਲ ਲੈ ਚੱਲੇ ਸਾਥ ਹੋ ਜਾਏਗਾ।
ਚੱਲ ਚੱਲਾਂਗੇ।
ਹਾਂਜੀ ਹਾਂਜੀ, ਠੀਕ ਐ ਤੁਸੀਂ ਸ਼ਾਮੀ ਫਿਰ ਤਿਆਰ ਰੈਣਾ ਮੈਂ ਆ ਜਾਗੀ ਤੋਆਡੇ ਘਾਰ।
ਹਾਂ ਹਾਂ ਬਿਲਕੁਲ, ਬਿਲਕੁਲ, ਆ ਜਾਓ, ਆ ਜਾਓ, ਆਜਓ, ਨਈ ਨਈ ਮੈਂ ਤੇ ਦੇਖਾਂਗੀ ਜੇ ਮੈਨੂੰ ਕੁਛ ਸਮਝ ਆ ਗੇਆ ਨਾ ਤੇ ਮੈਂ ਲੈ ਲਵਾਂਗੇ, ਹੂੰ। ਦੇਖਾਂਗੇ ਜੇ ਬੱਚੇਆਂ ਦੇ ਤੇ ਵੈਸੇ ਜਿੰਨੇ ਵੀ ਕੱਪੜੇ ਹੋਣ ਨੇ ਥੋੜ੍ਹੇ ਹੁੰਦੇ ਨੇ
ਐ ਤੇ ਹੈ ਈ ਆ। ਚਲੋ ਹੋਰ ਫਿਰ ਮੈਂ ਸੋਚਿਆ ਕਿ ਚਲੋ ਇੱਕ ਅੱਧਾ ਆਪਣਾ ਵੀ ਲਲਾਂਗੀ।
ਹਾਂ, ਤੇ ਹੈ ਈ ਲੱਗਿਆ ਤਾਂ ਬੰਦਾ ਲੈ ਲੈਂਦਾ। ਹਮ੍ਹ
ਹੈਗੀ ਐ ਹੋਰ ਸੁਣਾਓ?
ਹਮ੍ਹ ਹੋਰ? ਸਭ ਵਧੀਆ, ਸਭ ਵਧੀਆ, ਸਭ ਠੀਕ ਐ, ਹੋਰ ਤੁਸੀਂ ਸੁਣਾਓ, ਓ ਬਸ ਇੱਕ ਇੱਕ ਨੂੰ ਹਜੇ ਸਵਾਏਆ ਓ ਨਾਨ ਗਏ ਨੇ।
ਅੱਛਾ-ਅੱਛਾ, ਚਲੋ ਠੀਕ ਐ, ਗਰਮੀਆਂ ਨਾਨੀ ਹਾਊਸ ਆਏ ਦੇ ਨੇ ਬੱਚੇ ਨੇ ਵੀ ਹਨਾ ਮਜੇ ਲੈ ਰੇ ਨੇ।
ਜੇ ਬੱਚਿਆਂ ਤੇ ਹੋ ਜਾਂਦੇ ਨੇ। ਹੋਰ, ਤੁਸੀਂ ਕਦੋਂ ਆ ਰੇ ਓ? ਤੁਸੀਂ ਨੀ ਜਾਣਾ ਨਾਨੀ ਹਾਊਸ ਬੱਚ ਲੈਗੇ
ਜਾਏ ਗੇ ਤਾਂਹੀ ਤੇ ਕਹਿ ਰਹੀ ਹ ਸ਼ੋਪਿੰਗ ਕਰਨ ਜਾਣਾ। ਹਾਂਜੀ ਕਹਿ ਤੇ ਰਹੀ ਆ ਤਸੀਂ ਚੱਲਣਾ ਨਾਲ ਮੇਰੇ।
ਹਾਂ-ਹਾਂ ਕੋਈ-ਕੋਈ, ਕੋਈ ਨੀ ਕੋਈ ਨੀ ਚੱਲ ਚੱਲਣਾ ਹਮ ਬਸ। ਵਧੀਆ ਹੋਰ ਤੁਸੀਂ ਸੁਣਾ ਸਭ ਸਭ ਠੀਕ ਹੈ ਸਭ ਵਧੀਆ।
ਹਾਂਜੀ
ਹੋਰ ਬਸ ਬੈਠੇ ਸੀ ਅੱਜ ਸੋਚੇ ਸੀ ਚਾਂਪਾਂ-ਚੂਪਾਂ ਬਣਾਵਾਂਗੇ ਅੱਜ ਸੋਇਆ ਚਾਪ ਹੁੰਦੀ ਨਾ।
ਅੱਛਾ
ਤੇ ਨਾਲੇ ਕੁ ਚਲਾ ਕੋ
ਹਾਂ ਬਸ ਹਾਂ ਬੱਚੇ ਵੀ ਸੋਚਦੇ ਨੇ ਨਾਨੀ ਹਾਊਸ ਆਈਏ ਨਵੀਂ-ਨਵੀਂ ਚੀਜ਼ਾਂ ਖਾਈਏ ਨਵੇਂ-ਨਵੇਂ ਉਹ ਕਰੀਏ ਘੁੰਮਣ ਜਾਈਏ ਹਾਂ ਪਾਰਕ ਵਗੈਰਾ ਲੈ ਜ ਕਰੋ ਬੱਚਿਆਂ ਨੂੰ।
ਪਾਰਕ ਅਜੇ ਕੱਲ੍ਹ ਘੁੰਮ ਕੇ ਆਏ ਨੇ ਬੱਚੇ।
ਪਾਰਕ ਜੇ ਕੱਲ ਲੈ ਕੇ ਗਈ ਸੀ ਇਧਰ ਆਪਣਾ ਟਾਊਨ ਪਾਰਕ ਹੈਗਾ ਨਾ ਹਮ ਓਧਰ ਲੈ ਕੇ ਗਈ ਸੀ ਬੱਚੇ ਨਾ ਫੇਰ ਜਿਵੇਂ ਉਦਾਸ ਹੋ ਜਾਂਦੇ ਨਾ ਫੇਰ ਬੱਚੇ ਕਾਹਲੇ ਪੈਂਦੇ ਨੇ ਚਲੋ- ਚਲੋ। ਬੱਚਿਆਂ ਦਾ ਜੀਅ ਲੱਗਾ ਰਹੇ ਨਾ ਜ਼ਿਆਦਾ ਵਧੀਆ।
ਸ਼ਾਮ ਨੂੰ ਤਾਂ ਬੱਚੇ ਕਾਲੇ ਪੈ ਜਾਂਦੇ ਦੁਪਹਿਰੇ ਦੇ ਕਦੋਂ ਨਿਕਲਦੇ ਨਹੀਂ ਹੈ ਸ਼ਾਮੀ ਕਾਲੇ ਪੈ ਜਾਂਦੇ ਨੇ। ਹਮ
ਹੋ ਬਸ ਹਾਂ ਫੇਰ ਮੋਬਾਇਲ ਜਾਦਾ ਵੀ ਨਹੀਂ ਦਿੱਤ ਤਾ ਜਾਂਦਾ ਨਾ ਫੇਰ। ਕਿਸੇ ਦਾ ਫੋਨ ਵੀ ਆਜੇ ਐਮਰਜੈਂਸੀ ਫੋਨ ਹੁੰਦਾ ਕਿਸੇ ਦਾ। ਫਿਰ ਬੱਚਿਆਂ ਨੂੰ ਨਹੀਂ ਦੇ ਦਿਆ ਜਾਂਦਾ ਨਾ ਜਾਦਾ। ਉਹ ਬੱਚੇ ਨੂੰ
ਹੁਣ ਵੀ ਬੈਠੇ ਹੋਏ ਨੇ, ਹਾਂ ਬੱਚੇ ਵੀ ਮੋਵਾਈ ਲੈ ਕੇ ਬੈਠੇ ਦੇ ਨੇ ਹੁਣ ਵੀ ਮੋਬਾਈਲ ਲੈ ਕੇ ਬੈਠੇ ਹੋਏ ਨੇ।
ਹੋਰ ਮੋਬਾਇਲਾਂ ਦੇ ਤਾਂ ਬੜੇ ਸ਼ੌਕੀਨ ਹੋਏ ਦੇ ਨੇ ਬੱਚੇ। ਮੋਬਾਇਲ ਤੇ ਜਿੰਨੇ ਮਰਜੀ ਦਿਖਾ ਦੋ ਵੀਡੀਓ ਦਿਖਾ ਦੋ ਉਹੀਓ ਹਰ ਬੱਚੇ ਕਰਦੇ ਨੇ ਜੋ ਵੀਡੀਓ ਦੇਖਣਗੇ ਨਾ ਉਹੀਓ ਕਰ ਅਜ ਮੰਮਾ ਸੈਂਡਵਿਚ ਮੈਂ ਦੇਖਾ ਮੈਂਨ ਨਾ ਐੇ ਰੀਲਸ ਮੈਂ ਦੇਖਾ ਸੈਂਡ ਬਣਾਇਆ ਤਾਂ ਮੈਂ ਬਣਾ
ਹਾਂ, ਆਹੋ-ਆਹੋ ਏਦਾਂ ਈ ਕਰਦੇ ਨੇ, ਯਾਂ, ਬੱਚੇ ਓ ਮੇਰਾ ਛੋਟਾ ਤੇ ਬਸ ਏ ਚਾਈਦਾ ਸਪਾਈਡਰਮੈਨ।
ਅੱਛਾ, ਆਂ ਹਾਂ ਸ਼ੌਕ ਹੋ ਜਾਂਦਾ ਨਾ ਬੱਚਿਆਂ ਨੂੰ ਆਪ
ਬਸ-ਬਸ, ਹਾਂ ਫੇਰ ਮੈਂ ਕੈਣੀ ਆਂ ਚਲੋ ਮੋਬਾਈਲ ਨਾਲੋਂ ਤੇ ਬਾਅਰ ਚਲੇ ਜਾਓ ਖੇਡਲੋ, ਪਾਰਕ ਚਲੇ ਜਾਓ।
ਆ ਚੱਲ ਖੇਡ ਲਿਓ ਤੇ।
ਹਾਂ, ਅੱਜਕੱਲ ਤੇ, ਬਿਲਕੁਲ ਅੱਖਾਂ ਤੇ ਪੈਂਦਾ, ਹਾਂ। ਚਲ ਚਲੋ ਹੋਰ ਸੁਣਾਓ ਤੁਸੀਂ, ਫਿਰ ਤੁਸੀਂ ਹਾਂ, ਤੁਸੀਂ ਰੈਡੀ ਰੈਣਾ ਸ਼ਾਮ ਨੂੰ
ਬਿਲਕੁਲ-ਬਿਲਕੁਲ।
ਰੈਡੀ ਰੈਣਾ ਸ਼ਾਮ ਨੂੰ, ਤੇ ਹੋਰ ਵੈਸੇ ਤੁਸੀਂ ਕਿੱਥੋਂ ਲੈਂਦੇ ਓ, ਸੂਟ ਵਗੈਰਾ ਬੱਚਿਆਂ ਦੇ ਕਿੱਥੋਂ ਲੈਂਦੇ ਓ?
ਮੈਂ ਤੇ ਕਈ ਵਾਰ ਦੇਖੋ, ਓਨਲਾਈਨ ਵੀ ਕਰ ਲੇਨੇਂ ਆਂ ਓਨਲਾਈਨ ਵੀ ਕਰ ਲੇਨੇਂ ਆ। ਕਈ ਵਾਰ, ਬਜਾਰੋਂ ਵੀ ਲ ਲਈ ਦਾ ਵੇ। ਜਿਵੇਂ-ਜਿਵੇਂ ਸਮਝ ਆ ਜੇ ਨਾ, ਜਿਵੇਂ ਸਮਝ ਆ ਜੇ ਹਾਂ, ਜਿੱਦਾਂ ਅੱਛੇ ਲੱਗਣ ਜਿਵੇਂ ਮਤਲਬ ਲੱਗੇ ਕਿ ਹਾਂ ਤੂੰ ਲੈ ਸਕਣ ਨੈ ਲੰਲਣੇ ਆ। ਏਥੇ ਸਮਝ ਆ ਜਾਣ ਤੇ ਏਥੋ ਲੱਲਈ ਦਾ ਵੈ।
ਜਿਥੋਂ ਸ ਪਸੰਦ ਆ ਗਏ, ਜਿਥੋਂ ਸਈ ਲੱਗੇ।
ਪਸੰਦ ਦੀ ਗੱਲ ਹੁੰਦੀ ਬ ਪਸੰਦ ਆਣ ਦੀ ਗੱਲ ਹੁੰਦੀ ਬ ਜਿੱਥੋਂ ਪਸੰਦ ਆ ਗੇਆ ਉੱਥੋਂ ਲ ਲੈਂਣੇ ਆਂ।
ਹਾਂ, ਐ ਤੇ ਹੈ ਈ ਆ, ਚਲੋ ਵਧੀਆ। ਠੀਕ ਐ।
ਹੋਰ? ਜਾਅਦਾ ਨੀਂ ਹੋ ਰੱਖਿਆ ਹੋਏਆ ਕਿ ਬਈ ਅਸੀਂ, ਮੋਲ ਚੋਂ ਲੈਣੇ ਤੇ ਮੋਲ ਇਚੋਂ ਈ ਲੈਣੇ ਨੇ, ਯਾਂ ਅਸੀ ਕਿਤੇ ਦੁ ਕੋਈ ਸ਼ੋਪ ਤੋਂ ਲੈਣੇ ਤੇ ਸ਼ੋਪ ਤੋਂ ਲੈਣੇ ਜਾਅਦਾ ਓ ਨੀਂ ਰੱਖੀ ਹੋਈ, ਹਾਂ ਮ ਨੋਰਮਲ ਬੱਚੇ ਨੂੰ ਹਰ ਤਰੀਕੇ ਦਾ ਕ ਵੇ, ਬੱਚੇ ਨੂੰ ਜਾਅਦਾ ਬ੍ਰੈਂਡ ਵੀ ਨੀ ਤੇ ਤੇ ਜਾ ਤਾਂ ਓਦੇ ਚ ਵੀ ਨੀਂ ਰੱਖਿਆ ਹੋਏਆ ਕਿ
ਤੇ ਬਰਾਂਡ ਈ ਆਂਦੇ ਨੇ। ਓਦੇ ਤੇ ਬ੍ਰਾਂਡਿਡ ਈ ਐ, ਓਨੇ ਲੈਣੇ ਹੀ ਬ੍ਰਾਂਡਿਡ ਬ੍ਰਾਂਡਿਡ ਈ ਐ, ਫੇਰ ਜਸਲੀਨ ਦੇ ਵੀ ਇਕ -ਦੋ ਵਾਰੀ ਅਸੀਂ ਉਹੀ ਲਏ ਨੇ ਲੇਕਿਨ ਕੁੜੀਆਂ ਦੇ ਵੀ ਜਿੱਥੋਂ ਪਸੰਦ ਆ ਜਾਏ ਲੈ ਲਈ ਦਾ ਤੇ ਵੱਡ ਤਾਂ ਮੇਰਾ ਬ੍ਰਾਂਡ ਦੇ ਹੀ ਪਾਉਂਦਾ ਸਾਰੇ ਹਾਂ ਉਹਨੇ ਸ਼ੂਜ ਵੀ ਬਰਾਂਡੇਡ ਹੀ ਲੈਣੇ ਆ ਕੱਪੜੇ ਵੀ ਬਰਾਂਡ ਲੈਣੇ ਆ ਉਹਨੂੰ ਦੂਸਰੇ ਪਸੰਦ ਹੀ ਨਹੀਂ ਅਗਰ ਮੈਂ ਦਿਲਵਾ ਵੀ ਦਾਂਗੀ ਨਾ ਏਦਾਂ ਹੀ ਪਏ ਰਹਿਣਗੇ ਮੇਰੀਆਂ ਨਵੀਆਂ ਨਵੀਆਂ ਟੀ ਸ਼ਰਟਾਂ ਪਾਈ ਦੀਆਂ ਏਦਾਂ ਹੀ ਕਹਿੰਦਾ ਮੈਨੂੰ ਡਾਲਣੀ ਨੀ ਹੈ ਡਾਲਨੀ ਨੀ ਮੈਨੇ
ਬੱਚਿਆਂ ਨੂੰ ਹੋ ਜਾਂਦਾ ਬੱਚਿਆਂ ਨੂੰ ਬੜਾ ਪਤਾ ਲੱਗਦਾ ਬੱਚਿਆਂ ਨੂੰ ਨਾ ਹਮ ਹੋਰ ਬ ਬਸ ਬਸ ਬੈਠੇ ਹਾਂ ਸੋਚਦੇ ਆਪਾਂ ਹੀ ਬਣਾਵਾਂਗੇ ਯ ਦੇਖੋ
ਅੱਛਾ ਚਾਂਪਾ ਕਿੱਦਾਂ ਬਣਾਦੇ ਤੁਸੀਂ?
ਆਪਨ ਅਸਲੀ ਚਾਂਪਾ ਬਣਾਉਂਦੇ ਆ, ਪਹਿਲੇ ਤਾਂ ਫਰਾਈ ਕਰਦੇ ਆ ਓਸ ਨੂ ਚੰਪ ਚਾਂਪਾ ਨੂੰ ਪਹਿਲੇ ਬੋਆਇਲ ਕਰਕੇ ਤੇ ਉਹਨੂੰ ਫਰਾਈ
ਅੱਛਾ
ਕਰ ਲੈਨੇ ਆ।
ਫਰਾਈ ਵਾਲੀ ਹੈਵੀ ਨਹੀਂ ਹੋ ਜਾਏਗੀ,
ਛੁਰੀ ਨਾਲ ਉਸਨੁ ਉਸ ਹਾਂ ਇਦਾਂ ਹੀ ਚਾਪ ਬਣਾ ਲੈਨੇ ਆ ਥੋੜੀ ਕਰੀਮ ਪਾ ਕੇ ਚੋਪੜ ਕਰਕੇ ਜਾਂ ਫਿਰ ਜਿਵੇਂ
ਅੱਛਾ -ਅੱਛਾ
ਹਮ ਸਭ ਸਬਸਕ੍ਰਾਈਬ ਕਰ ਲੋ ਇਪ ਐਸ ਹੈਲੋ ਅਦਰਕ ਲੈ ਲਓ ਆਪਣੇ ਬਸ ਇਹਦੀ ਆਪਣੀ ਬਣਾਵਾਂਗੇ ਅਸੀਂ ਪਿਊਰੀ ਹਾਂ ਬਰਾਬਰ ਆਖੇ ਤੇਰਾ ਮਸਾਲਾ ਤਿਆਰ ਕਰਾਂਗੇ ਤੇ ਬਸ ਦੋ ਮਿੰਟ ਮਸਾਲਾ
ਹਾਂ। ਚਲੋ ਵਧੀਆ ਸਗੋਂ ਮੈਂ ਵੀ ਟਰਾਈ ਕਰਾਂਗੀ।
ਠੀਕ ਏ ਹਾ